ਹੋਰ ਠੀਕ ਠਾਕ?
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਬਸ ਬਸ ਵਧੀਆ ਬੜੇ ਦਿਨਾਂ ਬਾਅਦ ਫੋਨ ਕੀਤਾ ਤੁਸੀਂ
ਬਸ ਟਾਈਮ ਹੀ ਨਹੀਂੀ ਮਿਲ ਰਿਹਾ ਸੀ ਨਾ। ਕਾਫੀ ਟਾਈਮ ਤੋਂ। ਮੈਂ ਥੋੜਾ ਬੀਜੀ ਚੱਲ- ਸੀ ਕੁਛ ਵੋਕੇਸ਼ਨਸ ਹੋਈਆਂ ਦੀਆਂ ਨੇ ਉਹਦੇ ਕਰਕੇ ਅਸੀਂ ਨਾ ਥੋੜਾ ਘੁੰਮਣ ਗਏ ਸੀ। ਹੁਣ ਬਸ ਕੱਲ ਹੀ ਆਏ ਹਾਂ ਘਰ ਗਰਮੀ ਬੜੀ ਸੀ ਅਸੀ ਜਾਣਾ ਤੇ ਪੰਦਰਾਂ ਵੀਹ ਦਿਨਾਂ ਆਸਰੇ ਸੀ ਤੇ ਆਪਣਾ ਤਿੰਨ ਘਰ ਦੇ ਨ ਰੁਕੇ ਬੜੀ ਜ਼ਿਆਦਾ ਗਰਮੀ ਸੀ ਕੁਝ ਉਥੇ ਰੂਮ ਵੀ ਨਹੀਂ ਮਿਲੇ ਸਾਨੂੰ ਏ ਸੀ।
ਅੱਛਾ ਬੜੀ ਦਿਕਤ
ਬਸ ਗ਼ਲਤੀ ਸਾਡੇ ਕੋਲ ਇਹ ਹੋਗੀ ਨਾ ਫੋਨ ਦੇਖੋ ਸਾਡੇ ਫੋਨ ਸਾਡੇ ਕੋਲ ਨੇ ਬਸ ਅਸੀਂ ਥੋੜ੍ਹਾ ਮਤਲਬ ਸਰਚ ਵੀ ਨਹੀਂ ਕੀਤਾ ਜਿ ਤਾਂ ਅਸੀਂ ਕੋਈ ਰੂਮ ਵਗੈਰਾ ਪਹਿਲੇ ਬੁੱਕ ਕਰਾ ਲੈਂਦੇ ਕਈ ਲੋਕ ਨੇ ਜਿਹੜਾ ਇਨਾ ਫਾਇਦਾ ਚੁੱਕਦੇ ਨੇ। ਉਹਨਾਂ ਦਾ ਹਨਾ ਤੇ ਕਈ ਅਸੀਂ ਲੋਕ ਅਸੀਂ
ਦੇਖਣਾ ਚਾਹੀਦਾ ਸੀ ਤੁਹਾਨੂੰ ਉੱਥੇ। ਸਰਚ ਕਰਕੇ ਦੇਖੋ ਹਾਂਜੀ ਸਭ ਕੁਛ ਆਉਂਦਾ ਹੋਟਲ ਬਾਰੇ ਰੂਮ ਬਾਰੇ।
ਹਾਂਜੀ।
ਨੰਬਰ ਬਰ ਡਿਟੇਲ ਵਗੈਰਾ ਤੁਸੀਂ ਹਾਂ। ਮੇਰਾ ਹੁਣ ਬੇਟਾ ਗਿਆ ਅੰਮ੍ਰਿਤਸਰ ਤੇ ਓਹਨੇ ਹਾਂਜੀ ਓਹਨੇ ਤੇ ਪਹਿਲੇ ਦੇਖਿਆ ਰੂਮ। ਮਤਲਬ ਜੋ ਗੁਰਦੁਆਰੇ ਦੇ ਕੋਲ ਏ ਹੋਟਲ ਵਗੈਰਾ।
ਅੱਛਾ-ਅੱਛਾ
ਬੁਕਿੰਗ ਕਰਾਈ ਓਨੇ ਫੋਨ-ਫੂਨ ਕਰਕੇ।
ਅੱਛਾ-ਅੱਛਾ
ਆਪਣਾ ਇਹ ਫਾਇਦਾ ਹੋ ਗਿਆ ਨਾ। ਚਲੋ ਆਰਾਮ ਨਾਲ ਹੁਣ ਪਹੁੰਚਣਗੇ ਨਾਲ ਆਰਾਮ ਕਰ ਲੈਣਗੇ ਸਿੱਧਾ ਜਾ ਉੱਥੇ ਰੁਲਣਾ ਨੀ ਪਏਗਾ ਉਹਨਾ ਨੂੰ।
ਹਾਂ ਸਹੀ ਗੱਲ ਹੈ ਬਸ ਸਾਨੂੰ ਪਤਾ ਹੀ ਨਹੀਂ ਲੱਗਿਆ ਨਾ ਮੈਨੂੰ ਧ ਧਿਆਨ ਨਹੀਂ ਸੀ ਮਤਲਬ ਅੱਜ ਕੱਲ ਦੇ ਕੋਲ ਕਿੰਨੇ ਫਾਇਦੇ ਨੇ ਫੋਨਾਂ ਹੁਨ ਆ ਕੇ ਪਤਾ ਚੱਲਿਆ ਕਿ ਅਸੀਂ ਫੋਨ ਤੇ ਪਹਿਲੇ ਦੇਖ ਲੈਂਦੇ ਤੇ
ਕਮਾਲ ਏ ਵਧੀਆ ਅੱਜ ਕੱਲ ਸਭ ਕੁਛ ਹੋ ਜਾਂਦਾ। ਤੇ ਫੋਨਾਂ ਤੇ ਹੀ
ਹਾਂਜੀ ਹਾਂਜੀ ਹੋਰ ਸੁਣਾਓ ਘਰ ਬਾਰ ਸਭ ਵਧੀਆ
ਹਾਂ ਸਭ ਵਧੀਆ ਹਾਂਜੀ ਕੁਛ ਨੀ ਬੈਠੇ ਉਠੀ ਆ ਚਾਹ ਪੀਤੀ ਹੈ ਹਲੇ
ਅਸੀਂ ਬਸ ਚਾਹ ਹੀ ਪੀ ਰਹੇ ਹਾਂ ਲਾਓ ਕਦੀ ਚੱਕਰ ਤੁਸੀਂ ਆਦੇ ਹੀ ਨਹੀਂ
ਹਾਂਜੀ ਮੈਂ ਹਾਂਜੀ ਅੱਛਾ ਨਹੀਂ ਆਵਾਂਗੇ ਬਸ ਜਲਦੀ ਅੱਛਾ ਅੱਛਾ ਤੇ ਤੁਸੀਂ ਕੈਮਰਾ ਲਗਵਾਇਆ ਤਾਂ ਅੱਛਾ ਤੁਸੀਂ ਵੇਖਦੇ ਹੋ ਤੇ ਫੇਰ ਬਾਹਰ ਹੀ ਆ ਜਿਆ ਕਰੋ
ਦੇਖੋ ਮੈਂ ਬਾਹਰ ਤੁਸੀਂ ਆਪ ਹੀ ਨਹੀਂ ਆਂਦੇ ਮੈਂ ਦੇਖੋ ਤੁਸੀਂ ਆਏ ਨਹੀਂ ਫਿਰ ਮੈਂ ਕਿਹਾ ਤੁਸੀਂ ਨਹੀਂ ਉਹ ਮੈਂ ਤਾਂ ਨ ਆਵਾਜ਼ ਲਾਈਸ ਨਾ ਤੁਸੀ ਨਾਲ ਘਰ ਆਏ ਸੀ ਤੇ ਆਪਣਾ ਬੁਟੀਕ ਦਾ ਕੰਮ ਕਰਨ ਮੈਨ ਲੱਗਿਆ ਸੂ ਵਗੈਰਾ ਹੀ ਸਟਿਚ ਕਰਾਣ ਆਏ ਹੋ ਗਏ ਫੇਿਰ ਮੈਂ ਆਵਾਜ਼ ਨਹੀਂੀ ਲਾਈ ਨਾਲੇ ਉਸ ਦਿਨ ਸਾਡੇ ਮ ਘਰ ਬਿਨਾਂ ਗੈਸਟ ਆਏ ਰਹੇ ਸੀ ਥੋੜਾ ਬਿਜ਼ੀ ਸੀ ਬਾਕੀ ਮੈਂ ਕੈਮਰੇ ਚ ਵੇਖਿਆ ਸੀ ਮੈਂ ਲੱਗਦੇ ਤੇ ਪੈਣ ਜ ਹੀ ਪਏ ਨੇ।
ਹਾਂਜੀ। ਉਹ ਸੂਰ ਨਾ ਸਾਡੇ ਮੈਰਿਜ ਹੈਗੀ। ਤੇ ਤਾਂ ਸੂਟ ਦੇਣ ਗਏ ਸੀ ਲੈ ਕੇ ਹਾਂਜੀ ਹੈਂਡਵਰਕ ਵਾਲਾ ਨਾ ਤੇ ਡਰੈਸ ਬਣਵਾ।
ਹਮ।
ਹਾਂਜੀ ਤੇ ਸੂਟ ਬਣਵਾਣਾ ਸੀ। ਅਨਾਰਕਲੀ ਉਹ ਕਹਿ ਰਹੇ ਨੇ ਸਲਵਾਰ। ਸੂਟ ਬਣਵਾਓ ਉਹ ਜਿਆਦਾ ਸੋਹਣਾ ਚ ਲੱਗਦਾ ਹੈ।
ਅੱਛਾ ਅੱਛਾ ਅੱਛਾ ਇਹ ਤੁਸੀਂ ਬਿਲਕੁਲ ਸਹੀ ਗੱਲ ਕ ਪੰਜਾਬੀ ਸੂਟ। ਧਾਰ ਕੀਤੇ ਕੋਈ ਗ੍ਰੇਸ ਹੀ ਨਹੀਂ ਹੈ।
ਫੇਿਰ ਨਾ ਹਾਂਜੀ ਉਹਦੀ ਸਲਵਾਰ ਤੇ ਕਢਾਈ ਹੋ ਜਾਏਗੀ। ਤੇ ਉਹ ਤੇ ਸ਼ਰਟ ਤੇ ਕਢਾਈ ਹੋ ਜਾਏਗੀ
ਹਾਂਜੀ ਅੱਛਾ ਅੱਛਾ ਨਹੀਂ ਅੱਜ ਕਲ ਨਾ ਵੈਸੇ ਹੈਂਡਵਰਕ ਸ਼ਰਟ ਜਿਹੜੇ ਫੈਬਰਿਕ ਹੁੰਦੇ ਨੇ ਨਾ ਉਹਨਾਂ ਨਾਲ ਭਾਰੇ ਹੀ ਆਉਂਦੇ ਸੀ। ਮਤਲਬ ਬੋਟਮ ਵੀ ਜਿਵੇਂ ਵਰਕ ਵਗੈਰਾ ਵਾਲੇ। ਫਿਰ ਦੀ ਨਾ ਸਟੇਟ ਸਲਵਾਰਾਂ ਹੀ ਬਣਦੀਆਂ ਨੇ। ਪਲਾਜ਼ੋ ਵਗੈਰਾ ਬਣਵਾਉਣ ਦਾ ਕੋਈ ਫਾਇਦਾ ਨਹੀਂ ਹੈ।
ਹਾਂ ਨਹੀਂ ਫਿਰ ਉਹ ਕਹਿ ਸਲਵਾਰ ਬਣਵਾਲੋ। ਸੋਹਣਾ ਲੱਗੇਗਾ ਤੁਸੀਂ ਦੱਸੋ ਭਾਜੀ ਠੀਕ ਲੱਗੇਗਾ ਵੈਸੇ ਕਿਉਂਕਿ ਤੁਸੀਂ ਖੁਦ ਵੀ ਤੇ ਸਿਲਦੇ ਹੋ ਕੱਪੜੇ ਮੈਂ ਕਿਹਾ ਤੁਸੀਂ। ਉਹਦੇ ਵੀ ਸਿਲਦੇ ਹੋ। ਕੱਪੜੇ।
ਬਸ ਮੈਂ ਤੇ ਇਹਦੇ ਕੋਲ ਪਹਿਲੇ ਸੀਦਾ ਸੀ ਹੁਣ ਨਾ ਟਾਈਮ ਹੀ ਨਹੀਂ ਮਿਲਦਾ। ਨਾਲੇ ਹੁਣ ਜੋਬ ਦੇ ਨਾਲ ਨਾਲ ਨਾ ਕੰਮ ਨਹੀਂ ਹੁੰਦਾ। ਇੱਕ ਹੀ ਕੰਮ ਹੁੰਦਾ ਜੇ ਬਸ ਮੇਰੀ ਜੋਬ ਨਾ ਨਾ ਬਸ ਮੈਂ ਹੀ ਪਹਿਲੇ ਸੀਂਦਾ ਸੀ। ਹੁਣ ਤੇ ਮੇਰੀ ਜੋਬ ਲੱਗ ਜਦੋਂ ਦੀ ਲੱਗੀ ਨਾ ਫਿਰ ਅਸੀਂ ਅੱਜ ਕੱਲ ਘਰ ਹੀ ਹੁੰਦੇ।
ਹਮ ਚਲੋ ਵਧੀਆ ਅੱਛਾ ਅੱਛਾ ਪਹਿਲੇ ਮੈਂ ਤੁਹਾਡੇ ਕੋਲ ਹੀ ਆਉਣ ਲੱਗੀ। ਫਿਰ ਮੈਨੂੰ ਪਤਾ ਲੱਗਿਆ ਕਿ ਤੁਸੀਂ ਨਹੀਂ ਸਿੰਦੇ ਹੁਣ।
ਹਾਂ ਤਾਂ ਹੀ ਮੈਂ ਤੁਹਾਨੂੰ ਅਵਾਜ਼ ਨੀ ਲਾਈ ਸੀ ਮੈਂ ਕਿਹਾ ਲੱਗਦਾ ਸੂਟ ਦੇਣ ਆਏ ਨੇ ਚਲੋ ਮੈਂ ਕਿਹਾ। ਜਦੋਂ ਲੈਣ ਆਉਣ। ਉਦੋਂ ਬੁਲਾ ਲਾਂਗੇ। ਮੈਂ ਤੁਹਾਨੂੰ ਦੱਸਿਆ ਗੈਸਟ ਆਏ ਦੇ ਸੀ ਨਾ ਉਹਨਾਂ ਦੇ ਚੱਕਰ ਚ ਥੋੜਾ ਮੈਂ ਬੀਜੀ ਸੀ।
ਤਿੰਨ ਦਿਨ ਤੱਕ। ਫਿਰ ਤੇ ਜਰੂਰ ਮਿਲ ਕੇ ਜਾਵਾਂਗੀ। ਹਾਂਜੀ ਹਾਂਜੀ ਹਾਂਜੀ। ਤੁਹਾਡੇ ਮੰਮੀ ਪਾਪਾ ਨੂੰ ਵੀ ਦੇਖਿਆ ਕਿੰਨਾ ਟਾਈਮ ਹੋ ਗਿਆ ਉਹਨਾ ਨੂੰ ਵੀ ਮਿਲ ਕੇ ਜਾਵਾਂਗੀ।
ਉਹ ਤੇ ਇਸ ਤੇ ਪਟਨਾ ਸਾਹਿਬ ਗਏ ਦੇ ਕਉਹ ਆਉਣਗੇ ਪੰਦਰਾਂ ਸੋਲਾਂ ਤਰੀਕ।
ਅੱਛਾ
ਹਾਂਜੀ ਹਾਂਜੀ
ਚਲੋ ਅੱਛਾ ਅੱਛਾ ਤੇ ਚਲੋ ਵਧੀਆ ਆਪਣਾ ਸੰਗਤ ਗਈ ਏ। ਨਾਲ ਗੁਰਦੁਆਰੇ ਤੋਂ ਗਏ ਨੇ, ਆਪਨਾ ਫੈਮਿਲੀ ਆਪਨਾ ਉੱਧਰੋਂ ਗਏ ਨੇ।
ਨਈ ਸਾਡੇ ਇੱਧਰੋ ਨਾ ਗੁਰਦੁਆਰੇ। ਨਾ ਬੱਸ ਗਈਏ। ਇਹ ਬਸ ਏਚ ਈ ਗਏ ਨੇ ਸਾਰੇ।
ਠੀਕ ਏ ਚਲੋ ਵਧੀਆ ਆਪਨਾ। ਦਰਸ਼ਨ ਕਰਅਨਗੇ।
ਦਰਸ਼ਨ ਬੜੇ ਵਧੀਆ ਹੋ ਗਏ ਜੇ ਮੈਂ ਤੁਹਾਨੂੰ ਕੇਂਦਾ ਪਿਆ ਇਨਾ। ਫਾਇਦਾ ਕਲ ਮੋਬਾਇਲ ਫੋਨਸ ਦਾ ਦੇਖੋ ਕਿੱਥੇ ਬੈਠਨ ਪਟਨਾ ਸੇ। ਸਾਰੀ ਅਪਡੇਟ ਆ ਰਹੀ ਏ ਆਪਨਾ। ਟ੍ਰੇਨ ਵੀ ਅਸੀਂ ਪਹਿਲੇ ਚੈੱਕ ਕਰ ਰੇ ਸੀ ਫੋਨ ਤੇ ਕਿੱਥੇ ਪਹੁੰਚੇ ਨੇ। ਤੇ ਫਿਰ ਅਸੀਂ ਫੋਟੋਆਂ ਜਿਹੜੀ ਮਤਲਬ ਉੱਧਰੋਂ ਖਿਚਵਾ ਰੇ ਨੇ ਨਾਲ, ਨਾਲ ਵੱਟਸਐਪ ਕਰ। ਅਸੀਂ ਵੀ ਮਤਲਬ ਇੰਨੀ ਖੁਸ਼ੀ ਹੁੰਦੀ। ਪਹਿਲੇ ਟਾਈਮ ਤੱਕ ਫੋਨ ਵਗੈਰਾ ਨੀ ਸੀ ਹੁੰਦੇ। ਤੇ ਆਪਨਾ ਲੋਕੀ ਆਪਨਾ ਕੈਮਰਿਆਂ ਚ ਫੋਟੋਆਂ ਖਿਚਵਾ ਘੇਰ ਤੇ ਆਪਨਾ ਲਿਆਂਂਦੇ ਸੀ ਘਰੋ ਹਰੀ। ਅੱਜ ਕੱਲ੍ਹ ਫੋਨਾਂ ਦਾ ਫਾਇਦਾ ਵੀ ਬਹੁਤ ਏ, ਹੇਨਾ।
ਸਹੀ ਗੱਲ ਏ। ਸਨੈਪਚੈਟ ਈ ਵੇਖੋ ਨੀ ਮਾਨ। ਅੱਜ ਕੱਲ ਫੋਟੋ ਅਪਡੇਟ ਮਿਲਦੀ ਰਹਿੰਦੀ ਓਥੋਂ ਵੀ ਨਾਲ, ਨਾਲ।
ਮੈਨੂੰ ਇੱਕੋ ਫਾਇਦਾ ਲੱਗਦਾ ਏ ਕਿ ਬੱਚਿਆਂ ਦੀ ਐਜੂਕੇਸ਼ਨ ਬੜੀ ਈਜ਼ੀ ਹੋ ਗਈ ਏ।
ਹਾਂਜੀ ਬਿਲਕੁਲ ਸਹੀ ਗੱਲ ਏ।
ਟਿਊਸ਼ਨ ਸ ਦੀ ਵੀ ਲੋੜ ਨੀ ਹੈ ਅਗਰ ਬੱਚ ਬੱਚਾ ਪੜਨ ਵਾਲਾ ਹੋਏ ਨਾ
ਹਾਂਜੀ, ਹਾਂ ਸਹੀ ਗੱਲ ਏ ਕਿਉਂਕਿ ਯੂ ਟਿਊਬ ਤੇ ਪੜ੍ਹਦੇ ਨੇ ਬੱਚੇ ਕਈ ਸਾਡੇ ਅਪਨਾ, ਸਾਡੇ ਭਾਬੀ ਉਹਨਾਂ ਦੀ ਬੇਟੀ ਉਹ ਪੜਦੀ ਏ। ਔਣੇ ਔਨਲਾਈਨ ਹੀ ਕਲਾਸਿਸ ਲਗਾਈ ਦੀ ਔਨੇ, ਤੇ ਮੈਂ ਪੁੱਛਦੀ ਆ ਨਾ ਉਹ ਹਾਂ। ਉਹਦੇ ਵੀ ਬੈਚ ਹੀ ਏ, ਤੇ ਮੈਂ ਪੁੱਛਨੀ ਆ ਕਹਿੰਦੀ ਬੜਾ ਵਧੀਆ ਪੜ੍ਹਾਦੇ ਨੇ। ਬੋਤ
ਹਾਂਜੀ ਉਹਦੇ ਵਿੱਚ ਨਾ ਬੜੇ ਐਕਸਟ੍ਰਾ ਕੁਯੋਸ਼ਚਨਸ ਏਸੇ ਹੋਂਦੇ ਹੁੰਦੇ ਨੇ ਇਹਨੇ ਸੋਚੇ ਨੀ ਸੀ ਹੁੰਦੇ। ਤੇ ਉਹ ਵੀ ਕੋਸ਼ਨਸ ਆ ਅਰੇ ਕਰਾ ਦਿੰਦੇ ਨੇ।
ਬਿਲਕੁਲ ਸਹੀ ਗੱਲ ਏ। ਵਧੀਆ ਪੜ੍ਹ ਰਹੀ ਔ ਅੱਜ ਕੱਲ੍ਹ, ਮੈਂ ਆਪ ਅਪਣੇ ਹਾਂਜੀ, ਹਾਂਜੀ ਹਾਂ, ਬਿਲਕੁਲ ਸਹੀ ਗੱਲ ਐ।
ਹਾਂਜੀ, ਹਾਂਜੀ।
ਹਾਂਜੀ। ਹੋਰ
ਹੋਰ ਸੁਣਾਓ, ਤੁਹਾਡਾ ਬੇਟਾ ਕਿਹੜੀ ਕਲਾਸ ਇੱਚ।
ਹਾਂਜੀ, ਉਹ ਇਲੈਵੰਥ ਚ ਆਇਆ ਹੁਣ।
ਅੱਛਾ, ਅੱਛਾ ਚਲੋ ਵਧੀਆ।
ਹਾਂਜੀ, ਹਾਂਜੀ ਤਾਂ ਹੀ ਔ ਜਿਦ ਕਰ ਰਿਹਾ ਸੀ ਮੰਮਾ ਆਈਪੈਡ ਲੈ ਦੋ ਚਲੋ ਸਟੱਡੀ ਹੋ ਜਾਏਗੀ ਉਰੇ ਚ ਵਧੀਆ। ਤੇ ਔ ਫੇਰ ਏ ਕਹਿ ਰਹੇ ਕੇ ਅਪਣਾ ਲੈਪਟੋਪ ਲੈਣਾ
ਹਾਂਜੀ, ਦੇਖੋ ਵੈਸੇ ਮੈਂ ਤੇ ਤੁਹਾਨੂੰ ਏਹ ਸਲ ਲਾ ਦੇਵਾਂਗਾ ਕਿ ਤੁਸੀਂ ਲੈਪਟੋਪ ਲਲੋ ਕਿਉਂਕਿ ਫਿਯੁ ਫਿਯੁਚਰ ਚ ਅਗਰ ਕੋਈ ਅੱਛੀ ਜੋਬ ਲੱਗਦੀ ਏਨਾਂ ਤੇ ਉਹਦੇ ਵਿੱਚ ਲੈਪਟਾਪ ਬੜਾ ਤੁਹਾਡਾ ਯੂਜ ਹੋਏਗਾ, ਦੱਸਾਂ ਕਿਉਂ? ਕਿਉਂਕਿ ਹੁਣ ਆਈਪੈਡ ਦਾ ਤੇ ਦੇਖੋ ਉਹਦੇ ਚ ਕੀਬੋਰਡ ਨ੍ਹੀਂ ਹੁੰਦਾ।
ਹਾਂਜੀ, ਇਹ ਉਹੀ ਅਸੀਂ ਸਮਝਾਏ ਨਾ ਕੀ ਬੋਰਡ ਨੀ ਉਹ ਕਹਿ ਰਿਹਾ ਕਿ ਕੀਬੋਰਡ ਲੱਗ ਵੀ
ਨਈਂ ਪਰ ਦੇਖੋ ਇੱਕ ਇਹਨਾਂ ਇੱਕ ਇਨ ਦੋ ਸਮਾਨਾਂ ਨੂੰ ਇਕੱਠੇ ਅਟੈਚ ਕਰਨ ਨਾਲ ਸਾਡੇ ਕੋਲ ਅਗਰ ਇੱਕ ਫੈਸਿਲਿਟੀਜ਼ ਇੱਕ ਚੀਜ਼ ਸਾਨੂੰ ਸ ਫੈਸਿਲਿਟੀ ਮਿਲ ਰਹੀਆਂ। ਅਤੇ ਫਿਰ ਅਸੀਂ ਉਸ ਚੀਜ਼ ਵੱਲ ਜਾਵਾਂਗੇ ਨਾ ਸਗੋਂ ਆਈ ਪੈਡ ਮਹਿੰਗਾ ਜੇ ਲੈਪਟੋਪ ਥੋੜਾ ਸਸਤਾ ਐ। ਪੈਡ ਮਹਿੰਗਾ ਕਿਉਂਕਿ ਕਿ ਹਾਇਰ ਹਾਇਰ ਕੰਪਨੀ ਦਾ ਐਪਲ ਦਾ ਬ੍ਰੈਂਡ ਹੀ ਬੜਾ ਹਾਇਰ
ਹਾਂਜੀ ਹਾਂਜੀ।
ਹਾਂਜੀ ਹੋਰ ਸੁਣਾਓ? ਤੁਸੀਂ ਭਾਜੀ ਠੀਕ ਨੇ?
ਠੀਕ। ਠਾਕਦੇ।
ਤੇ ਬਸ ਮੈਂ ਵੀ ਹੁਣ ਆਪਣਾ ਗਏ ਦੇ ਨੇ ਮੰਮੀ-ਪਾਪਾ ਆਪਣਾ ਪਟਨਾ ਸਾਹਿਬ ਉਹ ਆਉਣ ਫੇਰ ਮੈਂ ਵੀ ਜਾਣਾ ਸੀ ਪੰਜਾਬ ਮਤਲਬ ਘੁੰਮਣ। ਵੋਕੇਸ਼ਨ ਹੋਈ ਪਈ ਹੈ ਬੱਚੇ ਬੱਚੇ ਕਹਿ ਘੁੰਮਣ ਚੱਲੋ, ਮੈਂ ਕਿਹਾ ਚਲ ਆਨੰਦਪੁਰ ਸਾਹਿਬ ਲੈ ਜਾਗਾ। ਜੁਬਾ ਵਗੈਰਾ ਦਿਖਾ ਲਿਆਵਾਂਗਾ।
ਹਾਂਜੀ -ਹਾਂਜੀ, ਓਧਰ ਤੇ ਬੜਾ ਵਧੀਆ ਐ ਅਨੰਦਪੁਰ ਸਾਹਿਬ। ਉੱਧਰ ਆਪਣਾ ਸਰਾਵਾਂ ਵੀ ਆਪਣਾ ਗੁਰਦੁਆਰੇ ਬੜੇ ਕਮਰੇ -ਕੁਮਰੇ ਬਣੇ ਪਏ ਨੇ ਉੱਥੇ, ਹਾਂਜੀ ਪਿਛਲੇ ਤੋਂ ਪਿਛਲੇ ਸਾਲ ਗਏ ਸੀ। ਬੜਾ ਵਧੀਆ ਸੀ ਉੱਥੇ।
ਹਾਂ ਤੁਹਾਡੇ ਮੈਂ ਤੁਹਾਡੀ ਸਟੋਰੀ ਵੇਖਿਆ ਸੀ ਹਾਂ ਤੁ ਸਟੋਰੀਜ਼ ਵੇਖਿਆ ਸੀ ਤੁਹਾਡੇ ਪੇਰੈਂਟਸ ਨਾਲ ਸੀ, ਤੁਹਾਡੇ ਬ੍ਰਦਰ ਸੀਗਾ ਤੁਹਾਡੀ ਭਾਬੀ ਔਰ ਸਾਰੇ ਸੀਗੇ ਹਨਾ
ਬੜੇ ਵਧੀਆ ਦਰਸ਼ਨ ਹੋ ਗਏ ਸੀ, ਅਸੀਂ ਉੱਧਰ ਵੀ ਗਏ ਸੀ, ਗੁਰੂ ਗੋਬਿੰਦ ਸਿੰਘ ਜੀ ਦਾ ਗੁਰਦੁਆਰਾ ਐ ਨਾ ਨੰਗਲ ਚ ਹਨਾ।
ਅੱਛਾ -ਅੱਛਾ ਤੇ ਉਹ ਹਾਂਜੀ ਤੇ ਉਹ ਗੁਰਦੁਆਰੇ ਸਾਹਿਬਗੇ ਤੁਸੀਂ ਜਿੱਥੇ ਚੁਰਾਸੀ ਪੌੜੀਆਂ ਵਾਲਾ ਕਹਿੰਦੇ।
ਹਾਂਜੀ -ਹਾਂਜੀ ਉੱਧਰ ਵੀ ਹੋ ਕੇ ਆਏ ਆ ਨੇੜੇ -ਤੇੜੇ ਨੇ ਸਾਰੇ ਗੁਰਦੁਆਰੇ ਨਾ। ਸਭ ਕੁਛ ਨੇੜੇ ਹਾਂਜੀ ਤੁਸੀਂ ਬ। ਚਿਆਂ ਨੂੰ ਸਗੋਂ ਲਿ ਜਾਓਗੇ ਨਾ ਸਾਰਾ। ਇਤਿਹਾਸ ਮਤਲਬ ਦਿਖਾ। ਤੇ ਮਤਲਬ। ਪੜ੍ਹਾਉਣਾ, ਸਮਝਾਉਣਾ ਤਾਂ ਹੀ ਨਾ, ਹਾਂ। ਬੱਚਿਆਂ ਨੂੰ ਹੋਏਗਾ ਦੇਖ ਕੇ ਸੁਣ ਹਾਂਜੀ।
ਅਜੂਬਾ ਵੀ ਬੈ ਕਆ ਸੂ।
ਹਾਂਜੀ ਅਜੋਬਾ ਵੀ ਦੇਖਣ ਵਾਲਾ ਹੈ। ਉਥੇ ਵੀ ਟਾਈਮਿੰਗ ਹੁੰਦੀ ਹੈ ਸ਼ਾਮ ਦੀ। ਤੇ ਹਾਂ ਤੁਸੀਂ ਪਹਿਲੇ ਜਾਓਗੇ ਨਾ ਤੇ ਪਹਿਲੇ ਅਜੂਬਾ ਹੋ ਆ ਨਾ। ਕਿਉਂਕਿ ਉੱਧਰ ਸਾਰੀ ਦਿਹਾੜੀ ਲੱਗ ਜਾਂਦੇ ਹਾਂਜੀ ਸ਼ਾਮੀ ਖੁੱਲਦਾ ਉੱਧਰ ਹਾਂ ਲੱਗ। ਜਾਂਦਾ ਵੈਸੇ ਕਿਉਂਕਿ ਕਈ ਵਾਰ ਤੇ ਆਪਣਾ ਕਿਵਾਰ ਤੇ ਲਾਈਨਾਂ ਬੜੀਆਂ ਲੱਗੀਆਂ ਅਨ।
ਟਿਕਟ ਆਪਣਾ ਫਰੀ ਹੈ ਜਾਂ ਕੋਈ ਚਾਰਜਿਸ ਨੇ।
ਚਾਰਜਿਸ ਆਉਂਦੇ ਨੇ
ਕਿੰਨੇ
ਅ ਮੈਨੂੰ ਤੇ ਤਿੰਨ ਸਾਲ ਪਹਿਲੇ ਗਏ ਸੀ ਤੇ ਮੈਨੂੰ ਕੁਛ ਧਿਆਨ ਨੀ ਹੁਣ ਦੇਖੋ ਸ਼ਾਇਦ ਹੁਣ ਚਾਰਜਿਸ ਵੱਧ ਗ ਹੋਣ ਕਿਤੇ ਪਤਾ ਨਹੀਂ। ਹਾਂਜੀ ਤੇ ਹਾਂ ਫਿਰ ਆਪਣਾ ਰਾਤੀ ਆਪਣਾ। ਗੁਰਦੁਆਰੇ ਗੁਰਦੁਆਰੇ ਦੇ ਕੋਲ। ਵੀ ਬੜੇ ਵਧੀਆ ਰੂਮ ਬਣ ਨਏ ਨਏ ਹੋਟਲ ਜੇ ਬਣੇ ਰਹਿੰਨੇ ਹੋਟਲ ਨੀ ਆਪਣਾ ਗੁਰਦੁਆਰੇ। ਨਾ ਪਤਾ ਨੀ ਦਿ। ਕੀ ਨਾਮ ਸੀਗਾ ਮਨ ਧਿਆਨ ਨੀ ਆ ਰਿਹਾ ਹਾਂਜੀ। ਠੀਕ ਹੈ ਓਕੇ ਜੀ।